ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਹੋਰ ਸੁਣਾਓ ਜੀ।
ਹੋਰ ਠੀਕ -ਠਾਕ ਹੋ ਭਾਜੀ-
ਠੀਕ -ਠਾਕ ਜੀ, ਘਰ ਪਰਿਵਾਰ ਸਭ ਠੀਕ ਜੀ।
ਹਾਂਜੀ- ਹਾਂਜੀ ਵਧੀਆ ਜੀ।
ਕੀ ਚੱਲ ਰਿਹਾ ਅਜ -ਕਲ-
ਬਸ ਜਿਸ ਤਾਂ ਖੇਤੀਬਾੜੀ ਕਰਦੇ ਖੇਤੀ ਦਾ ਹੀ ਕਰਦੇ ਆ ਜ਼ਿਆਦਾ
ਅਛਾ- ਅਛਾ- ਅਛਾ- ਅਛਾ ਤੇ ਕੀ ਬੀਜਿਆ
ਬਸ ਸਾਡੇ ਕਿਨੂੰ ਹੈਗਾ ਜੀ, ਤੇ ਅ ਹਾਂਜੀ ਨਰਮਾ ਬੀਜੇ ਹੋਇਆ ਜੀ।
ਕਿੰਨੇ ਕਿੱਲਿਆਂ 'ਚ ਲਾਇਆ ਕਿੰਨੂੰ
ਕਿੰਨੂੰ ਹੈਗੇ ਢਾਈ ਕਿਲੇ ਹੈਗੇ ਜੇ
ਅਛਾ- ਅਛਾ- ਅਛਾ ਠੀਕ ਨਿਕਲਿਆ ਫਲ
ਠੀਕ ਹੈ। ਜੀ ਉਹ ਅ ਇਥੇ ਪੰਜਾਬ ਵਿਚ ਗੜੇਮਾਰੀ ਹੋ ਗਈ ਤਾਂ ਕਰਕੇ ਉਹ ਥੋੜ੍ਹਾ ਬਹੁਤਾ ਫਲ ਚਾੜੇ ਗਿਆ ਵੈਸੇ ਤਕਰੀਬਨ ਠੀਕ ਜਿਹਾ ਆ ਜ਼ਿਆਦਾ ਨਹੀ ਹੈਗਾ ਮੰਨ ਲਿਓ ਪਿਛਲੀ ਵਾਰ ਵਾਲ ਤਰ੍ਹਾਂ
ਅਛਾ ਜੀ।
ਹਾਂਜੀ, ਹੋਰ ਆਪਣੇ ਵੀਰ ਜੀ ਕਿਥੋਂ ਬੋਲਦੇ ਹੋ ਤੁਸੀ-
ਮੈਂ ਇੱਥੋਂ ਹੀ ਬੋਲ ਰਿਹਾ ਜੀ, ਹਰਿਆਣੇ ਤੋਂ ਹੀ ਜੀ।
ਕਿ ਪੰਜਾਬ ਤੋਂ ਬੋਲ ਰਹੇ ਹੋ ਜੀ।
ਨਹੀ ਹਰਿਆਣੇ ਤੋਂ ਬੋਲ ਰਿਹਾ ਜੀ।
ਅਛਾ ਜੀ।
ਬਸ ਅਸੀ ਵੀ ਛੋਟਾ ਜਿਹਾ ਜਿਮੀਦਾਰ ਹੈ। ਜੀ।
ਅਛਾ ਵਧੀਆ। ਇਧਰ ਕੀ ਵੇਚਦੇ ਹੋ ਵੀਰ ਤੁਸੀ ਇਧਰ ਕੀ ਬੀਜਦੇ ਹੈਗੇ ਹਰਿਆਣੇ ਵੱਲ
ਝੋਨਾ ਹੋ ਗਿਆ ਕਣਕ ਹੋ ਗਈ ਸਾਰੇ ਜੀਰੀ ਹੋ ਗਈ
ਅੱਛਾ ਝੋਨਾ ਹੋ ਜਾਦਾ ਹਿਆਣੇ 'ਚ-
ਬੜਾ ਜੀ ਬੜਾ- ਬੜਾ- ਬੜਾ ਜੀ ਸਾਡੀ ਮਿੱਟੀ ਉਪਜਾਊ ਹੈਗੀਏ ਸਾਨੂੰ ਇਥੇ ਦੋ ਸਮ ਦਾ ਪਾਣੀ ਲੱਗਦਾ ਨਾ ਜੀ।
ਅੱਛਾ-
ਠੀਕ ਤੇ ਸਾਨੂੰ ਨਹਿਰ ਦਾ ਪਾਣੀ ਲੱਗਦਾ ਵਾਰ ਦਾ ਪਾਣੀ ਹੁੰਦਾ ਜਿਹੜਾ ਹਫ਼ਤੇ ਚ ਦੋ ਵਾਰੀ ਆਉਂਦਾ ਜੀ ਤਿੰਨ ਵਾਰੀ-
ਅੱਛਾ ਜੀ-
ਸਾਡੇ ਟੁਵੈਲ ਹੈਗੇ ਨੇ ਨਹਿਰ ਦਾ ਪਾਣੀ ਵੀ ਜਿਸ ਤਰ੍ਹਾਂ ਅੱਜ ਮੇਰਾ ਵਾਰ ਹੈਗਾ ਹੈ- ਹਾਂ ਉਹ ਰਾਤ ਰਾ ਰਾ ਚਾਰ ਪੰਜ ਕਿੱਲੇ ਭਰੀ ਜਾਂਦੇ ਨੇ-
ਅੱਛਾ ਜੀ-
ਹਮ ਬਾਹਰ ਦਾ ਪਾਣੀ ਵੀ ਲੱਗਦਾ ਸਾਡੇ ਸਾਡੀ ਤੇ ਜ਼ਮੀਨ ਬਹੁਤ ਵਧੀਆ ਜ਼ਮੀਨ ਹੈਗੀ ਏ - ਹਾਂ ਪਹਾੜਾਂ ਪਹਾੜਾਂ ਦੇ ਨਾਲ ਹੀ ਲੱਗਦੀ ਹੈ ਨੇ ਸਾਡੀ ਜ਼ਮੀਨ ਜੀ-
ਅੱਛਾ ਪਾਣੀ ਦੇ ਫੁੱਲ ਹੈਗਾ ਪਾਣੀ ਇੱਧਰ ਕੋ ਜ਼ਿਆਦਾ ਹੈਗਾ-
ਹਾ ਨਹੀਂ ਪਾਣੀ ਫੁੱਲ ਜੀ ਪਾਣੀ ਫੁੱਲ ਆ -
ਅੱਛਾ-
ਆਹੋ -
ਸਾਡੇ ਵੀਰੇ ਇੱਧਰ ਪਾਣੀ ਦੀ ਪ੍ਰੋਬਲਮ ਰਹਿੰਦੀ ਹੈਗੀ ਆ ਮੰਨ ਲਓ ਜੇ- ਦੋ ਦੋ ਤਿੰਨ ਤਿੰਨ ਮਹੀਨੇ ਹਨੇਰਾਾਂ ਬੰਦ ਹੋ ਜਾਣ ਤਾਂ ਪਾਣੀ ਮਤਲਬ ਬਹੁਤ- ਜ਼ਿਆਦਾ ਦਿੱਕਤ ਆ ਜਾਂਦੀ ਹੈ ਸਾਨੂੰ ਇੱਧਰ-
ਪਾਣੀ ਦੀ ਦਿੱਕਤ ਨਹੀਂ ਹੋਣੀ ਚਾਹੀਦੀ-
ਨਹੀਂ ਇੱਧਰ ਸਾਡੇ ਨਹੀਂ ਰਹਿੰਦੀ ਜਿਵੇਂ ਦੋ ਮਹੀਨਿਆਂ ਦੀ ਮਤਲਬ ਹੈਗੀ ਵੀ ਦੋ ਮਹੀਨੇ ਬੰਦ ਰਹੇੂਗੀ ਚਾਲੀ ਦਿਨ ਬੰਦ ਰਹੂਗੀ ਮਬ- ਮਤਲਬ ਉਹ ਉੱਦਰ ਜਿਵੇਂ ਨੇਰਾਂ ਸਫਾਈ ਹੁੰਦੀ ਹੈ ਨਾ ਉਸ ਹਿਸਾਬ ਨਾਲ ਮਤਲਬ ਪਾਣੀ ਬੰਦ ਹੋ ਜਾਂਦਾ ਹੈਗਾ- ਜਿਵੇਂ ਕਣਕਾਂ ਦੇ ਟਾਈਮ ਤਾਂ ਆ ਗਏ ਇੱਧਰ ਸਾਡੇ ਪਾਣੀ ਬੰਦ ਹੁੰਦਾ ਹੈਗਾ-
ਹਮ- ਬਸ ਅੱਜ ਕੱਲ ਥੋੜਾ ਮੀਂਹ ਪੈ ਰਿਹਾ ਕਣਕ ਬਾਕੀ ਮੀਂਹ ਬਹੁਤ ਜਿਆਦਾ ਪੈ ਰਿਹਾ ਇੱਧਰ- ਤੇ ਬਸ ਫ ਫਸਲ ਚ ਮੀਂਹ ਬਹੁਤ ਖੜਾ ਸਾਡਾ ਇੱਧਰ ਪਾਣੀ ਮਾਰ ਕਰਦਾ ਹਨ ਨਾ ਫਸਲਾਂ ਦੀ-
ਸਾਡੇ ਵੀਰੇ ਅਧਰ ਗਰਮੀ ਹੈਗੀ ਹੈ ਇੱਥੇ- ਇੱਧਰ ਪਾਣੀ ਨੀ ਹੈਗਾ ਤਾਂ ਕਰਕੇ ਦਿੱਕਤ ਹੋਜੇ ਤਾਂ ਪਾਣੀ ਆਉਂਦਾ ਪਾਉਣੀ ਆਉਂਦਾ ਦ ਆਉਂਦਾ ਵੀ ਬਹੁਤ ਹੈਗਾ- ਜੇ ਸੋਕਾ ਪੈ ਜਾਵੇ ਤਾਂ ਸੋਕਾ ਹੀ ਵਾਧੂ ਪੈਂਦਾ ਹੈਗਾ-
ਨਾ ਜੀ ਨਾ ਇੱਧਰ ਤੇ ਮੀਂਹ ਪੈ ਰਿਹਾ ਤਿੰਨ ਦਿਨ ਹੋ ਗਏ ਲਗਾਤਾਰ ਪਾਣੀ ਪਾਣੀ ਹੋਇਆ- ਖੇਤਾਂ ਚ ਗੋਡੇ ਗੋਡੇ ਪਾਣੀ ਹੋਇਆ ਹੋਇਆ ਫਸਲ- ਸਾਰੀ ਡੁੱਬੀ ਹੋਈ ਹੈ ਹ-
ਅੱਛਾ-
ਸਾਡਾ ਕਿਉਂਕਿ ਇੱਧਰ ਪਾਣੀ ਮਾਰ ਕਰਦਾ ਨਾ ਜੀ ਡੈਮ ਨਜ਼ਦੀਕ ਹੈਗਾ ਹੈ ਪਾਣੀ ਮਾਰ ਕਰਦਾ ਹੈ- ਸਾਰਾ ਪਾਣੀ ਪਾਣੀ ਨੇ ਫਸਲ ਸਾਰੀ ਅੱਧੀ ਫਸਲ ਤੇ ਸਵਾਈ ਹੋਈ ਹੈ-
ਤੇ ਜਿਵੇਂ ਵੀਰੇ ਤੁਸੀਂ ਝੋਨਾ ਵੀਜਦੇ ਹੋਗੇ ਇਹਦੇ ਵਿੱਚ ਮਤਲਬ ਕਿਹੜੀ ਕਿਹੜੀ ਵਰਾਇਟੀ ਹੁੰਦੀ ਆ ਮੰਨ ਲਓ- ਵੀ ਤੁਹਾਡੇ ਕੋਲ ਕਿੰਨੀਆਂ ਕੁ ਵਰਾਇਟੀੀਆਂ ਹੈਗੀਆਂ ਝੋਨੇ ਦੀਆਂ ਜਿਵੇਂ-
ਵਰਾਇਟੀਆਂ ਕਈ ਹੈਗੀਆਂ ਨੇ ਤੁਸੀਂ ਕਿ ਅ ਵਰਾਇਟੀਆਂ ਤੇ- ਅਸੀਂ ਜ਼ਿਆਦਾਤਰ ਤੜਨ ਲਾਉਦੇ ਆ ਜੀ -
ਅੱਛਾ ਜੀ-
ਹਮ
ਕਿਉ ਸਾਡੇ ਇੱਧਰ ਕੋਈਝੋਨਾ ਬੀਜਦੇ ਨੇਗੇ- ਕਈ ਕਈ ਘਰਾ ਦਾ ਮਤਲਬ ਲਾਇਆ ਹੈਗਾ ਲੇਕਿਨ ਪਾਣੀ ਦੀ ਸਿੰਜਾਈ ਨ ਨਹੀਂ ਹੈਗੀ ਇੱਧਰ- ਤਾਂ ਕਰਕੇ ਫਿਰ ਮੁਸ਼ਕਿਲ ਆ ਜਾਂਦੀ ਹੈਗੀ ਇੱਧਰ- ਅੱਛਾ ਬਾਜਰਾ ਵੀ ਬੀਜ ਦਿਤਾ-
ਬਾਜਰਾ ਵੀ ਬੀਜਦੇ ਹਾਂ ਤੇ- ਸਾਈਡਾਂ ਤੇ ਅਸੀਂ ਵਿੱਚ ਸਾਰਾ ਸਾਈਡਾਂ ਤੇ ਅਸੀਂ ਪਾਪੂਲਰ ਖੜਾ ਕੀਤਾ ਹੈ- ਕਿਉਂਕਿ ਸਾਡੇ ਇੱਧਰ ਕੁੜ ਦੀਆਂ ਫੈਕਟਰੀਆਂ ਬਹੁਤ ਜ਼ਿਆਦਾ ਨੇ-
ਅੱਛਾ ਵੀਰੇ-
ਤੇ ਅਸੀਂ ਪਾਪੂਲਰ ਲਾਇਆ। ਤਿੰਨ, ਚਾਰ ਸਾਲ ਚ ਪਾਪੂਲਰ ਹੋ ਜਾਂਦਾ ਵਧੀਆ। ਫੇਰ ਕੰਡਿਆਂ ਤੇ, ਪਾਪੂਲਰ ਲਾ ਦਈ ਦਾ, ਸਾਈਡਾਂ ਤੇ, ਡੋਲਾਂ ਤੇ।
ਤੇ ਗੰਨਾ ਵੀ, ਬੀਜਦੇ ਹੈਗੇ ਔ ਉੱਧਰ ਤੁਸੀਂ।
ਬਿਲਕੁਲ ਜੀ, ਗੰਨਾ ਬੀਜੀ ਦਾ। ਗੰਨਾ ਹਰ ਸਾਲ ਜ਼ਿਆਦਾ ਤਾਂ ਨਹੀਂ, ਬੀਜੀ ਦਾ ਤਿੰਨ ਕੁ ਕਿੱਲੇ ਗੰਨਾ ਬਿਜਲੀ ਦਾ।
ਅੱਛਾ ਵਧੀਆ ਹੋ ਜਾਂਦਾ ਹੈਗਾ-
ਹਾਂਜੀ-ਹਾਂਜੀ, ਦੋ ਵਾਰੀ ਕੱਟ ਲੈਂਣੀ ਦਾ ਜੀ।
ਅੱਛਾ।
ਹੂੰ, ਗੰਨਾ ਫਸਟ ਕਲਾਸ, ਗੰਨਾ ਹੋ ਜਾਏ। ਚੋਂਠ ਬੀਜੀ ਦਾ ਜੀ।
ਹਾਂਜੀੇ, ਪੰਜਾਬ ਵਿੱਚ ਵੀ ਬੀਜਦੇ ਹੈਗੇ ਆ। ਲੇਕਿਨ, ਫਾਜ਼ਿਲਕਾ ਸਾਈਡ, ਇੱਧਰ ਕੋਈ ਬੀਜਦੇ ਹੈਗੇ ਆ। ਜਿਨਂ ਸਾਡੇ ਸਾਈਡ ਇੱਧਰ ਨਹੀਂ ਸੀੇੜਦੇ। ਮਤਲਬ ਨਹੀਂ, ਹੈਗਾ ਜਿਵੇਂ ਕਰਨਾ।
ਨਹੀਂ ਅਸੀਂ, ਗੰਨਾ ਬੀਜੀ ਦਾ, ਚੌਂਹਠ ਬੀਜੀ ਦਾ, ਅਠਾਸੀ ਬੀਜੀ ਦਾ, ਹੂੰ। ਹਾਂ, ਗੰਨਾ ਪਾ ਵਾਧੂ ਹੁੰਦਾ ਸੀ ਸਾਡੇ ਜੀ। ਫਸਲ ਤੇ ਸਾਡੇ ਕਿਸੇ ਚੀਜ਼ ਦੀ ਕਮੀ, ਨਹੀਂ ਹੈ ਜੀ, ਬਾਕੀ। ਇੱਕ ਕਿੱਲਾ ਹੈਗਾ। ਕਿੱਲੇ ਚ ਲਾਏ ਹੋਏ ਨੇ ਅਸੀਂ। ਅੰਬ ਲਾਇਆ, ਅਮਰੂਦ ਲਾਇਆ।
ਅੱਛਾ ਅੰਬ ਵੀ, ਹੋ ਜਾਂਦੇ ਉੱਧਰ।
ਹ ਜੀ ਅੰਬ, ਅੰਬ- ਅੰਬ ਸਾਰਾ ਜਾਂਦਾ ਹੀ ਇਧਰੋਂ ਇਹ।
ਅੱਛਾ।
ਹਾਂ, ਕਿਉਂਕਿ ਯੂਪੀ ਨਾਲ, ਲੱਗ ਜਾਂਦਾ ਨਾ ਜੀ।
ਅੱਛਾ ਜੀ।
ਇੱਕ ਪਾਸੇ ਹਿਮਾਚਲ ਹੈ, ਇੱਕ ਪਾਸੇ ਪੰਜਾਬ ਹੈ, ਇਥੇ ਵਿਚਕਾਰ ਬੈਠੇ ਆ, ਬਾਰਡਰਾਂ ਤੇ। ਹਾਂ
ਆਮ ਦੀ ਮਤਲਬ, ਆਮ ਤੁਵਾਡੇ ਉਧਰ ਵੇ ਸਸਤਾ ਹੋਊਗਾ ਫੇਰ।
ਅੰਬ ਸਸਤਾ ਹੈ ਜੀ, ਸੌ ਰੁਪਈਏ ਦੇ ਚਾਰ ਕਿੱਲੋ ਦੇ ਰਹੇ ਨੇ।??? ਜਿਹੜਾ ਰੇਹੜੀਆਂ ਤੇ, ਦੇ ਰਹੇ ਨੇ। ਬਾਕੀ ਜਿਹੜਾ ਬਾਗਤੂ ਹੈ, ਬਾਗਤੂ ਤੇ ਫੇਰ ਤੁਹਾਨੂੰ ਪਤਾ, ਘੱਟ ਰੇਟ ਹੀ ਉੱਠਦਾ ਅੰਬ।
ਹਾਂਜੀ, ਇੱਥੇ ਦੇ ਮਤਲਬ ਜਿਹੜੇ ਵੱਡੇ ਵਾਮੂ ਹੁੰਦੇ ਨੇ। ਜਿਵੇਂ ਤੇ ਉਹ ਤਾਂ ਸਿਰ ਰੁਪਏ ਕਿੱਲੋ ਵਿਕਦੇ, ਹੈਗਾ ਇਦਰ ਜਿਵੇਂ।
ਨਹੀਂ ਸਾਡੇ ਇੱਧਰ ਜਿਆਦਾ, ਜ਼ਿਆਦਾ ਅਸੀਂ ਵੇਚੀ ਦਾ ਲੰਗੜਾ, ਮਾਲਟਾ।
ਅੱਛਾ ਜੀ।
ਹਾਂ, ਲੰਗੜਾ ਔਰ ਮਾਲਟਾ ਜਿਆਦਾ ਹੁੰਦਾ ਸਾਡੇ ਇੱਧਰ। ਮਾਲ ਦਾ ਜਿਹੜਾ ਨਾ, ਮੰਗੜਾ ਔਰ ਮਾਲਦਾ, ਅਸੀਂ ਆਈ ਉਹ ਬੀਜੀ ਦਾ ਜੀ। ਅਈ ਔ ਪੇੜ ਲਾਏ ਹੈ।
ਏਹ ਤਕਰੀਬਨ, ਸਾਰੀਆਂ ਫਸਲਾਂ ਹੁੰਦੀਆਂ ਤੁਹਾਡੇ ਵੱਲ।
ਹਾਂਜੀ- ਹਾਂਜੀ, ਹਾਂਜੀ। ਫਸਲ ਸਾਰੀ ਹੁੰਦੀ ਹੈ ਜੀ। ਫਸਲ ਆਉਂਦੀ ਹੈ। ਅਸੀਂ ਮੈਂ ਕਿੱਲੇ ਚ ਦੇਖੋ ਚਾਰ ਪੰਜ ਕਿਸਮ ਦਾ ਫਰੂਟ ਲਾਇਆ ਹੈ। ਲੀਚੀ ਦੇ ਵੀ ਲਾਏ ਹੋਏ ਨੇ। ਦੱਸ, ਬਾਰਾਂ ਪੇਟੇ ਲੀਚੀ ਦੇ ਲਾਏ ਹੋਏ ਨੇ।
ਅੱਛਾ ਜੀ।
ਹਾਂ, ਅਮਰੂਦ ਲਾਇਆ ਅੰਬ ਲਾਇਆ ਹੈ। ਹੋ, ਤਵਾ ਕਿਲਾ ਇਹੀਔ ਬੀਜਿਆ ਹੋਇਆ ਪੂਰਾ।
ਤੇ ਇਹਨਾਂ ਦੀ ਕੇਅਰ, ਵੀਰੇ ਕਰਨੀ ਪੈਂਦੀ ਹੈਗੀ ਆ।
ਕੇਰ ਤੇ ਕਰਨੀ ਪੈਂਦੀ ਜੀ। ਰਾਖੀ ਕਰਨੀ ਪੈਂਦੀ ਹੈ ਪੂਰੀ ਜੀ। ਜਿਆਦਾ ਬੂਟੇ ਨੂੰ। ਜੀ ਜਿਮੀਦਾਰ ਤੇ ਕਰੀ ਦਾ। ਬਾਕੀ ਰਾਖੀ ਵਾਸਤੇ ਦਿਹਾੜੀ ਰੱਖਿਆ ਹੋਇਆ।
ਅੱਛਾ ਜੀ।
ਹੋਰ? ਰੱਖੀ ਧਿਆਲ ਜਾਵ ਜੇ ਜਲ, ਫਲ। ਇੱਕ ਤਾਂ ਮਤਲਬ ਕਿ, ਵੱਡਾ ਹੋ ਜਾਂਦਾ ਹੈ। ਹਜੇ ਪੱਕਦਾ ਨੀ ਹੈਗਾ। ਅਸੀਂ ਵੀ ਠੇਕੇ ਤੇ, ਦੇ ਦਿੰਦੇ ਆ ਨੀ ਸਾਰਾ ਜੀ।
ਹ
ਫੇਰ ਉਹ ਜਿਹੜਾ ਠੇਕੇ ਤੇ ਲੈਂਦਾ ਬਾਗ ਉਹ ਆਪੇ ਰਾਖੀ ਕਰਦਾ ਜੀ।
ਅੱਛਾ ਆਪ ਉਹ ਸਮਾਲ ਕਰਨਾ ਦਾ ਵੀ ਦੋ ਮਹੀਨੇ ਢਾਈ ਮਹੀਨੇ ਪਹਿਲੇ ਤੁਸੀਂ ਉਹਨਾਉਂਦੇ ਦਿੰਦੇ ਸੀਗੇ ਉਹ ਬਾਗ ਮੰਨ ਲਓ।
ਪਹਿਲੇ ਅਹੀ ਦੇਿੰਦੇ ਹ ਅਹੀ ਤੇ ਪੈੇਹੇ ਲੈਣੇ ਹੁੰਦੇ ਉਹਦੇ ਕੋਲੋਂ ਭਾਵੇਂ ਉਹਦਾ ਚੋਰੀ ਹੋਵੇ ਭਾਵੇਂ ਟੁੱਟੇ ਭਾਵੇਂ ਝੜੇ ਅਸੀਂ ਕੁੱਝ ਨੀ ਲੈਣਾ। ਸਾਨੂੰ ਤੇ ਅਪਣੇ ਪੈਹੇ ਨਾ ਉਹ ਫੇਰ ਰਾਖੀ ਆਪੇ ਈ ਕਰਦੇ ਨੇ ਓਹ ਚਾਰ-ਪੰਜ ਬੰਦੇ ਅਪਣੇ ਲਾ ਕੇ। ਟੈਂਟ ਲਾ ਕੇ ਅਪਣਾ ਮੰਜਾ ਲਾ ਕੇ ਖੇਤ 'ਚ ਪਏ ਰਹਿੰਦੇ ਨੇ।
ਅੱਛਾ ਤੇ ਨਾਸ਼ਪਤੀ ਵੀ ਹੁੰਦੀ ਏ ਏਧਰ ਨਾਸ਼ਪਤੀ
ਨਾਸ਼ਪਤੀ ਵਾਧੂ ਜੀ।
ਅੱਛਾ
ਨਾਸ਼ਪਤੀ ਹੈਗੀ ਏ ਲੀਚੀ ਹੈਗੀ ਏ ਅੰਬ ਹੈਗੈ।
ਅੱਛਾ
ਆੜੂ ਹੈਗਾ।
ਚਲੋ ਫੇਰ ਤੁਸੀਂ ਮੈਂ ਖੇਤੀ ਕਰਦੇ ਹੋ ਸਾਡੇ ਮਤਲਬ ਅਸੀਂ ਨਾਸ਼ਪਤੀ ਦਾ ਪੇੜ ਲੱਗਿਆ ਹੋਇਆ ਕੀ ਈ ਲਾਇਆ। ਤੇ ਵੱਡੇ ਬਤ ਹੋ ਗੇ ਪਰ ਓ ਤੇ ਮਤਲਬ ਜਿਹੜੇ ਹੁੰਦੇ ਆ ਨਾ ਜ ਵੱਡੇ ਲਾਗ ਕੇ ਜਿਵੇਂ ਨਾਸ਼ਪਤੀ ਓਹ ਗਲ ਜਾਂਦੀ ਹੈਗੀ ਉਹਦਾ ਕਾਰਨ ਕੀ ਹੈਗਾ। ਤੇ ਮਤਲਬ ਪੇਡਾਂ ਤੇ ਗਲ ਜਾਂਦੀ ਏ ਓ।
ਪੇਡਾਂ ਦੇ ਗਲ ਜਾਂਦੇ ਨੀਚੂ ਦੇਖੋ ਕੋਈ ਕੀੜਾ ਤੇ ਨੀ ਲੱਗ ਰਿਹਾ।
ਵੀਰ ਜੀ ਉਹਨੂ ਬੋਤ ਸਪਰੇ-ਸਪਰੂ ਤੋਂ ਵਾਧੂ ਕਰਦੇ ਬੋਤ ਵਡਾ ਬੂਟਾ ਹੈਗੇ ਤੋਂ ਵੱਡਣੋ ਵੀ ਜੀਅ ਨੀ ਕਰਦਾ ਤੇ ਲੱਗਦੇ ਬੋਤ ਤੇ ਹੇਗੀ ਓਹਦੇ ਨਾਸਪਤੀ ਜੀ।
ਨਹੀਂ ਦੇਖੋ ਵ ਜੇ ਉਹਦੇ ਸੁਰਾਖ ਹੋ ਰਹੇ ਨੇ ਉਹਦੇ 'ਚ ਕੋਈ ਕੀੜਾ ਲੱਗ ਰਿਹਾ ਤੇ ਉਹਦੇ ਜਿਸ ਤਰ੍ਹਾਂ 'ਚ ਹੁੰਦੀ ਏ ਨਾ ਮੱਝਾਂ ਨੂੰ ਟੀਕੇ ਲਾਂਣ ਆਲੀ ਵੱਡੀ ਸਰੇੰਚ ਹੁੰਦੀ ਏ।
ਹਾਂਜੀ
ਓਹ ਉਹਦੇ 'ਚ ਮਿੱਟੀ ਦਾ ਤੇਲ ਭਰ ਕੇ ਤੇ ਉਥੇ ਜਿੱਥੇ-ਜਿੱਥੇ ਸੁਰਾਖ ਹੈਗੇ ਨੇ ਪੇੜ 'ਚ ਓਹ ਉਥੇ ਤੁਸੀਂ ਪਰੇ ਓਹ ਮ ਓਹ ਅਪਣਾ ਕਰੋ। ਤੇ ਓਹ ਕੀੜਾ ਮਰ ਜਾਂਦੈ ਤੇ ਫੇਰ- ਫੇਰ ਫਲ ਨੂੰ ਓਹੀਓ ਕੀੜਾ ਹੀ ਖਾਂਦਾ ਈ ਨਾ ਜੀ ਅੰਦਰੋਂ।
ਦੋ ਸਾਲ ਹੋ ਗਏ ਜੀ ਕਦੇ ਅਸੀ ਨਾਸਪਤੀ ਕਦੇ ਖਾ ਕੇ ਨਹੀਂ ਵੇਖੀ ਹੈਗੀ।
ਹਾਂ ਨਹੀਂ ਨਾਸ਼ਪਤੀ ਤਾਂ ਖ਼ਰਾਬ ਤੇ ਨਹੀਂ ਹੋਣੀ ਚਾਹੀਦੀ ਨਾਸ਼ਪਤੀ ਆਸਤੇ ਤੇ ਬੜੇ ਆ ਗੂਗਲ ਤੇ ਸਰਚ ਮਾਰੋ, ਨਾਸ਼ਪਤੀ ਆਸਤੇ ਤੇ ਬੜੇ ਕੈਮੀਕਲ ਆਂਦੇ ਨੇ ਥੱਲੇ ਜੜ੍ਹਾਂ 'ਚ ਪਾਓ ਹਾਂਜੀ।
ਕਿ ਓਸ ਤੇ ਤਾਂ ਕਰ ਵਰਤਾਊ ਆਪਦੇ ਘਰ ਵਰਤਾਉ ਯਾ ਕੋਈ ਬੂਟੇ ਲਾਏ ਹੋਏ ਐ ਵੇਸ ਇਦੇ ਤੋਂ ਜਿਦਾ ਨੀ ਹੈਗੇ ਸਾਡੇ ਤੋਂ ਕੋਈ ਏਕ ਈ ਬੂਟਾ ਹੈਗਾ।
ਕੁਛ ਬੂਟੇ ਐਸੇ ਨੇ ਜਿਹੜੇ ਘਾਰ ਵਰਤਾਊ ਲਵਾਏ ਹੋਏ ਨੇ। ਜਿਸ ਤਰ੍ਹਾਂ ਓਹ ਲੀਚੀ ਦਾ ਬੂਟਾ ਹੈਗੈ ਓਹ ਅਪਣੀ ਰਿਸ਼ਤੇਦਾਰੀ 'ਚ ਕੁੜੀਆਂ ਨੂੰ ਤੇ ਅਪਣੇ ਰਿਸ਼ਤੇਦਾਰੀ ਭਰਾਵਾਂ ਨੂੰ ਅਪਣੇ ਚਲੇ ਜਾਂਦੇ ਲਿੱਚੀ ਲੀਚੀ ਤੇ ਅਸੀਂ ਦੇੰਦੇ ਹੀ ਨੀ ਆ। ਲਿਚੀ ਦੇ ਅਸੀ ਤੇ ਅੰਬ ਵੀ ਵੇਚੀ ਦਾ ਅੰਬ ਤੇ ਆ ਆੜੂ ਵੇਚਦੇ ਨੇ। ਤੇ ਬਾਕੀ ਲੀਚੀ ਅਸੀਂ ਅਪਣੇਂ ਘਰ ਆਸਤੇ ਹੀ ਰੱਖੀ ਦੈ ਲੀਚੀ -ਲੀਚੀ ਦੇ ਬੂਟੇ ਜਿਹੜੇ ਨੇ। ਅੰਬ ਥੋੜਾ ਬਹੁਤ ਰ
ਜਿਹੜੀ ਲੀਚੀ ਹੈਗੀ ਆ ਮਤਲਬ ਓਹ ਮਤਲਬ ਪੌਦਿਆਂ ਤੇ ਮਤਲਬ ਤਿਆਰ ਹੋ ਜਾਂਦੀ ਏ ਕਿ ਉਦੇ ਨਾਲ ਬੀ ਬਕਾਵ ਕਰਦੇ ਹੈ ਕਿਉਂ ਕਰੇ ਉਦਾ।
ਨਹੀਂ -ਨਹੀਂ- ਨਹੀਂ ਪੌਦਿਆਂ ਤੇ ਤਿਆਰ ਹੋ ਜਾਂਦੀ ਏ ਬੂਟਾ ਇੱਕ ਵਾਰੀ ਲੀਚੀ ਦਾ ਲਾਓ ਕੋਈ ਦਿੱਕਤ ਆਲੀ ਗੱਲ ਨਹੀਂ ਖਾਦ ਪਾਓ। ਗੋਬਰ ਦੀ ਖਾਦ ਪਾਓ ਵਧੀਆ।
ਅੱਛਾ ਵੀਰੇ।
ਹਾਂ ਕੇਚਵੇ ਅਲੀ ਖਾਦ ਵੀ ਪਾਈ ਦੀ ਅਸੀ ਹੂੰ ਵਧੀਆ ਬੂਟਾ ਹੋ ਜਾਂਦਾ।
ਮਤਲਬ ਓਸ ਤੇ ਕੋਈ ਮਤਲਬ ਮਸਾਲਾ ਲੈਣ ਦੀ ਕੋਈ ਲੋੜ ਨਹੀਂ ਹੈਗੀ ਉਸ ਤੇ ਈ ਤਿਆਰ ਹੋ ਜਾਂਦੀ ਏ ਲੀਚੀ
ਕੋਈ ਮਸਾਲੇ ਆਲਾ ਤੇ ਕੋਈ ਕੰਮ ਕਰੀਦਾ ਹੀ ਨੀ ਜੀ। ਜਿਦੇ ਨਾਲ ਨੁਕਸਾਨ ਹੋਵੇ ਮਸਾਲੇ ਆਲਾ ਕੰਮ ਨੀ ਕਰੀਦਾ। ਬਾਕੀ ਜਿਹੜੇ ਅੱਗੇ ਠੇਕੇ ਤੇ ਲੈਂਦੇ ਨੇ ਔਹ ਭਾਵੇਂ ਮਸਾਲਾ ਲਾਦੇ ਰਹਿਣ ਭਾਵੇਂ ਜੋ ਮਰਜ਼ੀ ਕਰਦੇ ਰਹਿਣ।
ਹਾਂਜੀ, ਵੀ ਤੁਸੀਂ ਜੀ ਏਦਾ ਯੂਜ ਨੀ ਕਰਦੇ ਮੰਨ ਲਓ ਤੁਸੀਂ।
ਕੋਈ ਨੀ ਅਸੀਂ ਤੇ ਅਪਣੇ ਘਾਰ ਆਸਤੇ ਜੇੜਾ ਬੂਟੇ ਤੇ ਪੱਕ ਗਿਆ ਜਿਹੜਾ ਫਲ ਓਹ ਅਸੀਂ ਤੋੜੀਦਾ।
ਤੇ ਅੰਬ ਹੈਗੇ ਆ, ਓਹ ਅੰਬ। ਅੰਬ ਦੀ ਮਸਾਲਾ ਨੀ ਲਾਉਂਦੇ ਤੁਸੀਂ?
ਨਾ ਜੀ ਨਾ, ਨਾ ਅਸੀਂ ਕੁਛ ਨੀ ਲਾਦੇ ਅਸੀ ਤੇ ਅੰਬ ਵੀ ਆਪਣੇ ਘਰ ਵਾਸਤੇ ਬਿਲਕੁਲ ਸ਼ੁੱਧ ਅੰਬ ਬਿਲਕੁਲ ਸਭ ਥੋੜਾ ਜਿਹਾ ਇੱਕ ਕਨਾਲ ਅਸੀਂ ਘਰ ਦੇ ਲਾਗੇ ਰੱਖਿਆ ਇੱਕ ਕਨਾਲ ਚ ਅਸੀਂ ਥੋੜੀ ਸਬਜ਼ੀਆਂ ਬੀਜੀਆਂ ਹੋਈਆਂ ਨੇ। ਬੈਂਗਣ ਹੋ ਗਏ ਜਿਵੇਂ, ਤੋਰੀਆਂ ਹੋ ਗਈਆਂ। ਘੀਆ ਹੋ ਗਿਆ, ਕੱਦੂ ਹੋ ਗਿਆ, ਟਮਾਟਰ ਹੋ ਗਏ। ਥੋੜਾ, ਥੋੜਾ ਸਾਰਾ ਬੀਜਿਆ ਘਰ ਵਾਸਤੇ ਲੱਗਦਾ ਹੀ ਰਹਿੰਦਾ ਹੈ, ਬਾਹਰਾ ਮਾਸੀ ਅਸੀਂ ਜ਼ਿਆਦਾਤਰ ਗੋਬਰ ਦੀ ਜਾਂ ਖਿਚਏ ਦੀ ਖਾਦ ਯੂਜ ਕਰੀ ਦੀ ਆਪਣੇ ਘਰ ਵਾਸਤੇ
ਤੁਸੀਂ ਸਬਜ਼ੀ, ਸੁਬਜ਼ੀ ਕੋਈ ਮੁੱਲ ਨੀ ਲੈ ਕੇ ਆਉਂਦੇ ਆਪਣੇ ਘਰ ਦੀ ਸਾਰੀ ਯੂਜ ਕਰਦੇ ਹੈਗੇ ਹੋ ਤੁਸੀਂ।
ਘਰ ਦੀ ਕਰਦੇ ਬਾਕੀ ਥੋੜ੍ਹੀ ਬਹੁਤ ਲੈਣੀ ਪੈ ਜਾਂਦੀ ਹੈ ਜੀ, ਇਨੇ ਤੇ ਨੀ
ਨਹੀਂ ਜਿਵੇਂ ਹੁੰਦੀ ਵਿ ਹੁਣ ਜੇ ਹੁਣ ਕੱਦੂ, ਤੋਰੀ ਚੱਲਦੇ ਹੈਗੇ ਆ ਮਤਲਬ ਮੁੱਲ ਨਹੀਂ ਲੈ ਕੇ ਆਉਂਦੇ। ਤੁਸੀਂ ਜਿਵੇਂ
ਨਾ, ਨਾ, ਨਾ ਮੁੱਲ ਨੀ ਲੈ ਕੇ ਆਉਂਦੇ ਜੀ, ਇਹ ਹੋ ਹੀ ਹੈ ਤੇ ਵਾਧੂ ਹੋ ਜਾਂਦੀ ਜੀ।
ਹਾਂਜੀ ਹਮ ਵਧੀਆ ਫੇਰ ਤੇ ਵਿ।
ਹੋਰ ਤੁਹਾਡਾ ਕਿੰਨੂੰ, ਕਿੰਨੂੰ ਔਰ ਝੋਨਾ ਵੀ ਬੀਜਦੇ ਆ ਜੀ।
ਹਾਂਜੀ, ਸਾਡੇ ਹੀ ਫਸਲਾਂ ਹੁੰਦੀਆਂ ਸਾਡੇ ਨਰਮਾ ਦਾ ਬੀਜਿਆ ਹੋਇਆ ਪਰ ਨਰਮਾ ਸੁੰਡੀਆਂ ਖਾ ਜਾਂਦੀਆਂ ਖਾਸ ਨੀ ਹੁੰਦਾ ਸਾਡੇ। ਤੇ ਅਸੀਂ ਆਪ ਅਸੀਂ ਮਤਲਬ ਮਾੜੀ ਮੋਟੀ ਸਬਜ਼ੀ ਲਾਈ ਸੀ। ਵੀਰੇ ਤੇ ਉਹ ਹੁਣ ਗਰਮੀ ਦੇ ਕਾਰਨ ਸਾੜ ਗਈ। ਉਹ ਨੇ ਪਾਣੀ ਦੀ ਪਹੁੰਚਣੀ ਹੋਏਗੀ ਤਾਂ ਕਰਕੇ ਵੀਰੇ। ਸਾਡੇ ਸਬਜ਼ੀਆਂ ਫਿਰ ਚੱਲੀਆਂ ਨੀ ਹੈਗੀਆਂ, ਘਰ ਜੋਗੀਆਂ ਵੀ ਨੀ ਚੱਲੀਆਂ।
ਅੱਛਾ ਜੀ, ਤੁਹਾਡਾ ਕਿਹੜਾ ਲੱਗਦਾ ਜੀ ਪੰਜਾਬ 'ਚ
ਅਸੀਂ ਇੱਧਰ ਅਬੋਹਰ ਤੋਂ ਹੈਗੇ ਅਬੋਹਰ ਦੇ ਲਾਗੇ ਹੈਗੇ। ਵਧੀਆ ਸਾਡਾ ਪਿੰਡ ਫ ਹਾਂਜੀ ਚਲੋ ਵੀਰੇ ਠੀਕ ਆ। ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਵੀਰ ਜੀ।